ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਕਾਲ ਜੀ।
ਕੀ ਹਾਲ ਐ, ਆਵਾਜ਼ ਬੜੀ ਢਿੱਲੀ ਆ ਰਹੀ ਕੀ ਗੱਲ ਤੁਹਾਡੀ, ਕੀ ਹੋ ਗਿਆ ਐ।
ਤਬੀਅਤ ਬੜੀ ਖ਼ਰਾਬ ਹੋਈ ਹੈ ਯਾਰ, ਪੇਟ ਪੂਟ ਬੜਾ ਦਰਦ ਹੁੰਦਾ ਹੈ।
ਅੱਛਾ- ਅੱਛਾ ਕੀ ਖਾਧਾ ਸੀ, ਜੇ ਪੇਟ ਖ਼ਰਾਬ ਕਰਕੇ ਬਹਿ ਗਏ ਹੋ।
ਰਾਤੀ ਉਹ ਵੋਟੀ ਨਾਲ ਗਿਆ, ਮਾਂਈ ਮੋਮਸ ਪਤਾ ਨੀ ਕੀ ਹੁੰਦੇ ਨੇ ਔ ਕੀ ਹੋਂਦਾ ਐ, ਮੋਮਸ ਵਗੈਰਾ, ਸਪਰਿੰਗ ਰੋਲ ਵਗੈਰਾ ਖਾ ਕੇ ਪਤਾ ਨਹੀ, ਬਾਅਦ ਚੋਂ ਪੇਟ ਇੰਨਾ ਦਰਦ ਹੁੰਦਾ, ਕੁਛ ਕਹਿਣ ਦੀ ਹੱਦ ਨਹੀਂ
ਅੱਛਾ -ਅੱਛਾ ਉਹ ਤੁਸੀਂ ਉਹ ਖਾਧਾ ਫਾਸਟ ਫੂਡ ਖਾ ਲਿਆ ਲੱਗਦਾ ਐ।
ਜੀ ਹਾਂਜੀ, ਇਹ ਪਤਾ ਨੀ ਕੀ, ਇੱਕ ਦਮ ਪੇਟ ਨਾ ਦਰਦ ਵਡਾ ਹੋ ਰਿਹਾ ਹੈ। ਦਵਾਈ ਤੇ ਲਿਆ ਦਵਾਈ ਲੈਯਾ ਉਹ, ਡਾਕਟਰ ਕਹਿੰਦਾ। ਬਾਹਰ ਦਾ ਗੰਦ ਬਲਾ, ਖਾਣਾ ਨੀ ਚਾਹੀਦਾ ਯਹ ਉਹ
ਹਾਂ ਤੇ ਉਹ ਤੇ ਸਹੀ, ਉਹ ਤਾਂ ਸਹੀ ਕਹਿ ਰਹੇ ਨੇ ਨਾ। ਹਾਂ ਤਾਂ, ਬਸ ਵਹੀ ਪਹਿਲੀ ਵਾਰ ਹੀ, ਨੁਕਸਾਨ ਕਰ ਗਿਆ ਨਾ ਤੁਹਾਨੂੰ
ਨਹੀਂ ਬਾਹਰ ਦਾ ਕਿਉਂ ਖ਼ਰਾਬ ਲੱਗਦਾ, ਮੈਨੂੰ ਇਹ ਨੀ ਸਮਝ ਆਉਂਦੀ, ਲੋਕ ਕੀ ਖਾਂਦੇ ਨੇ ਯਾਰ, ਤੂੰ ਲੋਕੀ ਸਹੀ ਹੈਗੇ ਨੇ। ਸਾਡਾ ਹੀ ਸਰੀਰ ਨੂੰ ਨੁਕਸਾਨ ਕਰ ਦਿੰਦਾ ਹੈ, ਯਾਰ ਪਤਾ ਨੀ ਕੀ ਚੱਕਰ
ਖਾਂਦੇ ਨਾ, ਉਹਨਾਂ ਨੂੰ ਕੋਈ ਨਾ ਕੋਈ ਜਗ੍ਹਾਹ ਤੋਂ ਨੁਕਸਾਨ ਕਰ ਹੀ ਜਾਂਦਾ।
ਨਹੀਂ ਕਿਉਂ ਕਰਦਾ, ਮੈਨੂੰ ਇਹ ਨੀ ਸਮਝ ਆਉਂਦੀ।
ਦੇਖੋ ਬਾਹਰ ਦਾ ਬਾਹਰ ਦਾ ਜਿਹੜਾ ਭੋਜਨ ਹੈ, ਸਾਰੇ ਮਨਾ ਕਰਦੇ ਨੇ। ਭਾਵੇਂ ਕੋਈ ਵੀ ਹੋਏ, ਡੋਕਟਰ ਵਗੈਰਾ ਲਗਾ ਲੋੋ, ਜਾਂ ਫਿਰ ਯੂਟਿਊਬਰਸ ਵਗੈਰਾ ਲਗਾ ਲੋ ਕੋਈ ਵੀ ਲਗਾ ਲੋੋ, ਤੁਹਾਨੂੰ ਇਹੀ ਕਹੇਗਾ। ਬਾਹਰ ਦਾ ਜਿਹੜਾ ਭੋਜਨ ਹੈ, ਉਹ ਨਹੀਂ ਖਾਣਾ ਚਾਹੀਦਾ, ਕਿਉਂਕਿ ਪਤਾ ਹੁਣ ਸਾਨੂੰ ਨੀ ਪਤਾ ਤਾਂ ਕਿ ਉਹ ਜਿਹੜਾ ਭੋਜ ਜਿੰਜ ਬਣਾ ਰਹੇ ਨੇ, ਯਾ ਜੋ ਵੀ ਐ, ਫਾਸਟ ਫੂਡ ਵਗੈਰਾ ਤਿਆਰ ਕਰ ਰਹੇ ਨੇ ਕਿ ਉਹ ਕਿਸ- ਕਿਸ ਤੇਲ ਨਾਲ ਕਰ ਰਹੇ ਨੇ, ਕਿਵੇਂ ਦੀ ਸਫ਼ਾਈ ਉਹ ਕਦੀ ਜਿੱਥੇ ਬਨਾ ਰੇ ਨੇ।
ਨਈ ਜੀਰੇ ਕੋਲ ਖਾਧਾ ਨਾ ਮੈਂ, ਜੀਰੇ ਕੋਲ ਬੰਦੇ ਕੋਲ ਖਾਧਾਏ। ਉਹ ਬੜੀ ਸਫ਼ਾਈ ਦਾ ਬਨਾਦਾਏ, ਮੈਨੂੰ ਇਹ ਨੀ ਸਮਝ ਆਈ ਮੇਰਾ ਪੇਟ ਕੇਓ ਖ਼ਰਾਬ ਹੋ ਗਿਆ।
ਅ ਚਾ ਸਫ਼ਾਈ ਦਾ ਬਨਾਂਦਾ ਹੁਨ ਤੁਹਾਡੇ ਅੰਦਰ ਦੀ ਮਸ਼ੀ ਸ਼ੀਨਰੀ ਦਾ ਤੇ ਦੂਜੇ ਪਰਸਨ ਦੀ ਜੋ ਅੰਦਰ ਜਿਹੜੀ ਹੈਗੀ ਏ ਸਿਸਟਮ ਉਹ ਸਭ ਦੇ ਸੇਮ ਨੀ ਹੁੰਦੇ ਨਾ, ਕਿਸੇ ਦੀ ਪਾਚਨ ਸ਼ ਤੀ ਤੇਜ਼ ਐ, ਕਿਸੇ ਦੀ ਕਮਜ਼ੋਰ ਐ ਤੇ ਹੁਨ ਤੁਹਾਡੀ ਕਮਜ਼ੋਰ ਹੋਨੀ ਐ ਤੇ ਤੁਹਾਨੂੰ ਪਹਿਲੀ ਵਾਰ ਐਚ ਈ ਉਹ ਕੰਮ ਕਰ ਗਈ ਐ। ਡਾਇਜੈਸਟ ਨਹੀ ਹੋਇਆ।
ਮਲਬ ਕੀ ਕੇਨ ਮਲਬ ਨਾ, ਟੇਡ ਇਨਾਂ ਮੜੋੜੇ ਮਾਰ ਤਾ ਹੀ ਏਹ ਪਤਾ ਨੀ ਕੀ ਅੰਦਰ ਕੋਈ, ਗ਼ਲਤ ਚੀਜ਼ ਛੱਡ ਤੀ ਏ ਮੈਂ, ਤਾਂ ਕਰਕੇ ਏਂਝ ਹੋ ਰਿਆ।
ਉਹ ਤੇ ਤੁਸੀ ਗ਼ਲਤ ਚੀਜ਼ ਖਾ ਈ ਲਿੱਤੀ ਨਾ, ਮੋਮੋਸ ਔਰ ਸਪਰਿੰਗ।
ਇਹਦੇ ਕੋ ਲੋ ਮੈਂ ਕਿਹਾ ਸੋਚਦਾ ਵਾਂ ਲੋਕੀ ਖਾਂਦੇ ਉਹਨਾਂ ਨੂੰ ਕੁਛ ਨੀ ਹੁੰਦਾ ਸਾਨੂੰ ਹੀ ਦਿੱਕਤ ਹੋ ਗਈ। ਕਿਉਂਕਿ ਖਾਧੇ ਵੀ ਮੈਂ ਪਹਿਲੀ ਵਾਰ ਮੈਂ ਖਾ ਨੀ ਹੈਗਾ ਇਹ ਚੀਜ਼ ਹ।
ਹਰ ਇੱਕ ਬੰਦੇ ਦੀ ਸ਼ਕਲ ਸੇਮ ਨੀ ਹੈ ਹਰ ਇੱਕ ਬੰਦੇ ਦੀ ਅਹ ਜਿਹੜਾ ਵਿਵਹਾਰ ਹੈ ਉਹ। ਉਹ ਸੇਮ ਨੀ ਹੈਗਾ ਤੇ ਫਿਰ ਅੰਦਰ ਦੀ ਜਿਹੜੀ ਸਿਸਟਮ ਹੈਗਾ ਸਾਡਾ। ਤੇ ਉਹ ਕਿਵੇਂ ਸੇਮ ਹੋ।
ਨਹੀਂ ਨਹੀਂ ਬਹੁਤ ਵੱਡੀ ਗੱਲ ਕਰਦੇ ਪਏ ਤੁਸੀਂ ਇਥੇ ਤੁਹਾਡਾ ਬੜਾ ਪੜਿਆ ਤੁਹਾਨੂੰ ਜ਼ਿਆਦਾ ਨੌਲੇਜ ਹੈਗੀ ਹੈ ਜੀ।
ਹਾਂ ਨਹੀਂ ਨਹੀਂ ਆ ਤੇ ਚਲੋ ਨੋਰਮਲ ਗੱਲ ਹੀ ਹੈਗੀ ਹੈ ਤੁਹਾਡੇ ਸਾਹਮਣੇ ਹੁਣ। ਫਾਸਟ ਫੂਡ ਵਗੈਰਾ ਖਾਣ ਨਾਲ ਕਿੰਨੀ ਬਿਮਾਰੀਆਂ ਹੋਦੀਆਂ।
ਬਾਹਰ ਦਾ ਸਮਾਨ ਖਾਣਾ ਜਾਂ ਨਹੀਂ ਖਾਣਾ ਤੁਹਾਡੀ ਗੱਲ ਠੀਕ ਹੁਣ ਮੈ। ਪਤਾ ਚੱਲਦਾ ਬਾਕੀ ਕਿਉਂਕਿ ਇਹ ਨਾ ਮੈਨੂੰ ਲੱਗਦਾ ਇਹਨੇ ਹੱਥ ਹੂੰਥ ਧੋਂਦੇ ਨੀ ਹੈਗੇ ਹੈ।
ਹਾਂ ਤੇ ਦੇਖੋ ਗੰਦਾ ਤੇਲ ਤੇਲ ਸਾਨੂੰ ਨੀ ਪਤਾ ਕਿੰਨੀ ਵਾਰ ਉਹ ਯੂਜ ਕਰ। ਕਰ ਰਹੇ ਨੇ ਇੱਕ ਵਾਰੀ ਕਰ ਕਰ ਰਹੇ ਨੇ ਦਸ ਵਾਰੀ ਕਰ ਰਹੇ ਨੇ ਸਾਨੂੰ ਨੀ ਪਤਾ ਹੈਗਾ ਕਿਸ ਤੇਲ ਚ ਉ ਤਲ ਰਹੇ ਨੇ। ਹਮ ਦੇਖੋ।
ਦਵਾਈ।
ਹਾਂ ਦਵਾਈ ਨਾਲ ਵੀ ਫ਼ਰਕ ਨੀ ਪੈਂਦਾ ਫੇਰ ਜਦੋਂ ਐਵੇਂ ਦਾ ਕੰਮ ਹੋ ਜਾਂਦਾ। ਨਾ ਪੇਟ ਖ਼ਰਾਬ ਹੁੰਦਾ ਤੇ ਫੇਰ ਇੱਕੋ ਦਮ ਹੀ ਹੋ ਜਾਂਦਾ ਜਦੋਂ ਇਹ ਫਾਸਟ ਫੂਡ ਵਗੈਰਾ। ਫੂਡ ਪੁਆਇਜਨਿੰਗ ਕਹਿੰਦੇ ਨੇੈ ਇਹ ਨੂੰ।
ਹੋ ਅੱਛਾ, ਅੱਛਾ, ਅੱਛਾ ਫਿਰ ਇਹ ਵੀ ਕਹਿੰਦੇ ਮੈਨੂੰ ਪਤਾ ਕੀ ਕਹਿੰਦਾ ਸੀ ਉਹ ਡਾਕਟਰ ਕਹਿੰਦਾ ਭਾਜੀ ਤੁਸੀਂ ਨਾ ਠੰਡੀ ਚੀਜ਼ਾਂ ਖਾਓ। ਜਿਵੇਂ ਦਹੀਂ ਹੋ ਗਈ ਦਹੀਂ ਚ ਇਸਬਗੋਲ ਪਾ ਕੇ ਖਾਓ ਠੀਕ ਹੋ ਜਾਓਗੇ ਤੁਸੀਂ। ਮੈਂ ਉਹਦੀ ਸੁਣੀ ਨੀ ਸੀ ਮੈਂ ਕਿਹਾ ਨਹੀਂ ਯਾਰ ਹਾ ਵੀ ਹੋਣਾ ਕੋਈ।
ਤੁਹਾਨੂੰ ਪਤਾ ਹੀ ਹੈ ਨੋਰਮਲੀ ਕਿਉਂਕਿ ਸਾਡੇ ਅੰਦਰ ਦੀ ਜਿਹੜੀ ਪਾਚਣ ਕਿਰਿਆ। ਉਹ ਸਹੀ ਨਹੀਂ ਹੁੰਦੀ ਤਾਂ ਹੀ ਸਾਡਾ ਪੇਟ ਖ਼ਰਾਬ ਹੋ।
ਇਹ ਮੋਮ ਮਸ ਹੁਣਦੇ ਕਿਸ ਜੀਜ ਦੇ ਨੇ ਮੈਦੇ ਦੇ ਹੁੰਦੇ ਨੇ ਕੀ ਦੇ ਹੁੰਦੇ ਨੇ।
ਮੈਦੇ ਤੇ ਹੀ ਹੁੰਦੇ ਨੇ ਕੀਤੇ ਤੇ ਬ ਬੋਇਲ ਹੁੰਦੇ ਨਾ ਕੱਚਾ ਹੀ ਹੁੰਦਾ ਮੈਦਾ ਇੱਕ ਤਰ੍ਹਾਂ ਦਾ ਕੋਈ। ਪੂਰਾ ਥੋੜ੍ਹ ਨਾ ਪਗ ਜਾਂਦਾ ਹੈ।
ਹਾਂ ਉਹੀ ਚੱਕਰ ਉਹ ਕੱਚੇ ਹੀ ਖਾਧੇ ਨੇ ਮੈਂ ਕੱਚੇ ਹੀ ਕੰਮ ਖਰਾਬ
ਹਾਂ ਤੇ ਤੁਸੀਂ ਸਪਰਿੰਗ ਰੋਲ ਸਪਰਿੰਗ ਰੋਲ ਦੱਸ ਦਸ ਹੋ। ਫਰਾਈ ਕੀਤੇ ਖਾਧਦੇ ਨੇ ਕੀ ਪਤਾ ਤੇਲ ਹੁਣ ਕਿੰਨੇ ਦਿਨਾਂ ਦਾ ਸੀ। ਤੁਹਾਨੂੰ ਇਹ ਨੀ ਪਤਾ ਕਿ ਇਹ ਜਿਹੜੀ ਚੀਜ਼ਾਂ ਏ ਇਹਦੇ ਨਾਲ ਤੇ ਬਹੁਤ ਵੱਡੀ ਵੱਡੀ
ਪਰ ਮੈਨੂੰ ਪਤਾ ਨੀ ਸੀ ਨ ਤੇ ਮੈਂ ਤੇ ਖਾਂਂਦੇ ਨੀ ਹੈਗਾ ਬਾਹਰ ਦੀ ਚੀਜ਼ ਮੈਨੂੰ ਤਾਂ ਖੁਦ ਵਹਿਮ ਲੱਗਦਾ ਮੈਨੂੰ ਵੋਟੀ ਨੇ ਕਿਹਾ ਕਹਿੰਦੀ । ਸਵਾਦ ਹੋਤੇ ਹੈ ਖਾ ਲੈਂਗੇ ਹਮ। ਉਹਨਾਂ ਨੇ ਭੁੱਖ ਲੱਗੀ ਸੀ ਮੈਂ ਕਿਹਾ ਚੱਲ ਯਾਰ ਖਾ ਲੈਂਦੇ ਹ ਅੱਜ ਦਾ ਦਿਨ ਫਿਰ ਹੋਰ ਕੀ ਹੁਣ ਐ ਨੀ ਪਤਾ ਸੀ ਉਹ ਨੁਕਸਾਨ ਕਰ ਦੇਣਗੇ ਪੇਟ ਨੂੰ।
ਹਾਂ ਬਸ ਉਹ ਇੱਕ ਦਿਨ ਦੇ ਹੀ ਤੁਸੀਂ ਖਾਂਦੇ ਵੀ ਨੀ ਨਾ ਤਾਂ ਵੀ ਥੋੜਾ ਹੋ ਸਕਦਾ ਹੈ ਕਿ ਹਾਂ ਬਈ। ਜਿਹੜਾ ਬੰਦਾ ਨਾ ਖਾਂਦਾ ਹੋਏ ਨਾ ਉਹਨੂੰ ਬਜਦੀ ਵੀ ਨੀ ਹੋਦੀ ਚੀਜ਼ ਫੇਰ ਉਹ ਡਲ ਡਲ ਕੇ ਖਾਂਦਾ ਵੈਸੇ ਹੀ ਜੇ ਉਹ ਸੋਚਦਾ।
ਨੀ ਹੋਣ ਜ ਕੋਈ ਕੰਨਾਂ ਨੂੰ ਹੱਥ ਲਾਤੇ ਬਾਹਰ ਦੀ ਚੀਜ ਤੇ ਖਾਣੀ ਬਗਾ ਤੁਹਾਡੇ ਗਲ ਤੁ ਬਿਲਕੁਲ ਸਹੀ ਹੈ ਕਿਉਂਕਿ ਤੁਹਾਨੂੰ ਆਪਣਾ ਤੇਲ ਦੀ ਜਿਹੜੀ ਗੱਲ ਕੀਤੀ ਤੁਸੀਂ ਉਹ ਮੇਰੇ ਦਿਲ ਤੇ ਲਗ ਗਈ ਕਿਉਂਕਿ ਉਹ ਤੇਲ ਬਾਕੀ ਨੀ ਸਾਫ਼ ਹੁੰਦਾ ਮਤਲਵ
ਹਾਂ ਤੇਲ ਹੀ ਗੰਦਾ ਹੁੰਦਾ ਤੇਲ ਪਤਾ ਨੀ ਕਦੋਂ ਦਾ ਪਿਆ। ਦਾ ਕਿਸ ਕੁਆਲਿਟੀ ਦਾ ਕਿਸ ਕਿਸਮ ਦਾ ਯੂਜ ਕਰਦੇ ਪਏ ਨੇ ਕਿਉਂਕਿ ਉਹਨਾਂ ਨੂੰ ਦੇਖੋ ਅਹ ਜਿਹੜੇ ਦੁਕਾਨਦਾਰ ਆ ਉਹਨਾਂ ਨੇ ਤੇ ਸੇਲ ਕਰਨੀ ਆਪਣੀ ਚੀਜ਼ ਅਸੀਂ ਵੀ ਖਾਂਦੇ ਹੁੰਦੇ ਸੀ। ਹੁਣ ਸੀ ਬਹੁਤ ਘੱਟ ਕਰ ਦਿੱਤਾ ਬਹੁਤ ਲਿਮਟਿਡ ਮੇਰੇ ਤੇ ਹਸਬੈਂਡ ਹਾਂ ਮੇ ਤੇ ਹਸਬੈਂਡ ਨੂੰ ਵੀ ਪਸੰਦ ਨੀ ਹੈਗਾ ਤੇ ਉਹ ਮੈਨੂੰ ਵੀ ਨੀ ਖਾਣ ਦਿੰਦੇ। ਮੈਂ ਜਦੋਂ ਪੇਕੇ ਹੈਗੀ ਸੀ ਤੇ ਮੈਂ ਬਹੁਤ ਸਾਰਾ ਫੂਸਟ ਫਾਸਟ ਫੂਡ ਖਾਂਦੀ ਸੀ। ਤੇ ਪਰ ਹੁਣ ਨੀ ਹੁਣ ਹਾਂ ਮੈਨੂੰ ਗੈਸ ਦੀ ਐਸੀਡਿਟੀ ਪ੍ਰੋਬਲਮ ਰਹਿਣ ਲੱਗ ਗਈ ਸੀ ਤੇ ਜਿਦੇ ਕਾਰਨ ਮੈਨੂੰ ਵੀ ਡਾਕਟਰ ਨੇ ਰਿਕਮੈਂਡ ਕੀਤ ਤਾ ਕਿ ਤੁਸੀਂ ਨਾ ਖਾਓ ਫੇਰ ਮੈਂ ਉਸ ਤੋਂ ਬਾਅਦ ਅਵੋਇਡ ਈ ਕਰਨੀ ਆ ਹੁਣ ਮੈਂ ਇਨਾ
ਨਈ ਨਈ ਵਧੀਆ ਦੇਖੋ ਦੱਸਤਾ ਤੁਸੀ ਨਈ ਮੈਨੂੰ ਵੀ ਦੱਸਤਾ ਵਧੀਆ ਟੈਮ ਸਿਰ ਮੈਂ ਤਾਂ ਸੁੱਤਾ ਸੀ ਸੋਚਦਾ ਸੀ ਮੈਂ ਖਾ ਕੀ ਲਿਆ ਐ। ਜਿਹੜਾ ਪੇਟ ਇੰਨਾ ਦਰਦ ਹੁੰਦਾ ਪਿਆ ਮਰੋੜੇ ਮਾਰ
ਮੈਂ ਓਈ, ਮੈ ਓਈ ਕਹਿ ਰਹੀ ਆ ਬਹੁਤ ਰੇਅਰ ਹੁੰਦਾ ਐ ਕਿ ਅਸੀਂ ਕਿੱਥੇ ਜਾਂਨੇ ਆ ਤੇ ਹੁਣ ਓਧਰ ਤੇ ਖਾਣਾ ਪੈ ਜਾਂਦਾ ਚਲੋ ਅਗਰ ਕਿਸੇ ਦੇ, ਕਿਸੇ ਦੇ ਘਰ ਗੈਸਟ ਬਣ ਕੇ ਗਏ ਆ ਉਨਾਂ ਨੇ ਰੱਖ ਦਿੱਤਾ ਅੱਗੇ ਉਹ ਵੀ ਫੇਰ ਇੱਕ ਅੱਧਾ ਪੀਸ ਈ ਖਾਈਦਾ ਉਸ ਤੋਂ ਫਾਲਤੂ ਨੀ ਖਾਈਦਾ ਕਿ ਸਾ ਦੀ ਹਾਂ ਬ ਅਸੀਂ ਖਾਂਦੇ ਈ ਨਈ ਇੰਨਾ ਕੈ ਦਇਦਾ ਹੁੰਦਾ ਐ ਪਰ ਤੁਹਾਡਾ ਮਾਣ ਰੱਖਣ ਲਈ ਇੱਕ ਪੀਸ ਖਾ ਰਹੇ ਹਾਂ ਬਸ
ਹਾਂ, ਨਈ ਨਈ ਠੀਕ ਐ। ਵਧੀਆ ਕੀਤਾ ਦੱਸਤਾ ਐ। ਤੁਸੀਂ ਅੱਗੋਂ ਥੋੜਾ ਧਿਆਨ ਰਹੇਗਾ ਬਾਰੋ ਸਮਾਨ ਈ ਨਈ ਖਾਣਾ ਤੇ ਜੀ ਆਪਣਾ ਤੱਲੀ ਚੀਜ਼ਾਂ ਜ਼ਿਆਦਾ ਨੁਕਸਾਨ ਕਰਦੀਆਂ ਨਾ
ਹਾਂਜੀ-ਹਾਂਜੀ ਤੱਲੀ ਹੋਗੇ, ਸਮੋਸੇ ਹੋ ਗਏ ਐ ਤੁਸੀਂ ਬਾਰ ਦੀ ਜੋ ਵੀ ਚੀਜ਼ ਖਾਓਗੇ ਨਾ ਉਹਨੂੰ ਕਦੇ ਤੁਸੀਂ ਹਾਂ ਉਹਨੂੰ ਤੁਸੀਂ ਨਾ ਧਿਆਨ ਨਾਲ ਈ ਖਾਣਾ ਕਿ ਹਾਂ ਬਈ ਇਨਾਂ ਤੇ ਖਾਈਏ ਨਾ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਖਾਓ ਈ ਨਾ ਬਹੁਤ ਜਿਆਦਾ ਸਾਡੇ ਮਜਬੂਰੀ ਹੋ ਗਈ ਐ ਕੋਈ ਨਈ ਹੈਗਾ ਘਰ ਤੁਸੀਂ ਖਾ ਰਹੇ ਓ ਹਾਂ ਤੁਹਾਡੀ ਪਰ ਰੋਟੀ ਨੀ ਬੰਨੀ ਦੀ ਆ ਤੁਹਾਡੀ ਵਾਈਫ
ਉਹ ਮਜਬੂਰੀ ਕੀ ਭੁੱਖ ਲੱਗੀ ਸੀ ਤਾਂ ਕਰਕੇ ਮੈਂ ਮੈਨੂੰ ਵੋਟੀ ਨੇ ਵੀ ਕੈ ਤਾ
ਦੀ ਸੀ ਨਾ ਤੁਹਾਨੂੰ ਭੁੱਖ ਲੱਗੀ ਹੋਏ ਨਾ ਉਸ ਟੈਮ ਤੇ ਸਾਨੂੰ ਹੈਲਦੀ ਭੋਜਨ ਖਾਣਾ ਚਾਹੀਦਾ ਐ ਤੇ ਤੁਸੀਂ ਖਾ ਰੇ ਤਾਂ ਇਹ ਹੁਣ ਹੈਲਦੀ ਤੇ ਹੈ ਨੀ ਜੇ ਅਨਹੈਲਦੀ ਚੀਜ਼ ਐ ਹੈਲਦੀ ਚੀਜ਼ ਹੁੰਦੀ ਐ ਜੂਸ ਵਗੈਰਾ ਪੀ ਲੈਂਦੇ ਉਸ ਟਾਈਮ ਤੇ ਹੂੰ। ਜਾਂ ਐਗ ਵਗੈਰਾ ਮਿਲਦੇ ਬਾਜ਼ਾਰ ਉਬਲੇ ਹੋਏ ਉਹ ਖਾ ਲੋੋ ਤੁਸੀਂ
ਬਹੁਤ ਵੱਡੀ ਗੱਲ ਕੀਤੀ ਨੇ ਹੁਣ ਅੱਗੋਂ ਥੋੜਾ ਧਿਆਨ ਰਏਗਾ ਅਗੋ ਵੈਸੇ ਤਾਂ ਬਾਹਰੋਂ ਖਾਣਾ ਈ ਨਈ ਹੁਣ ਬਸ
ਹਾਂ, ਬਸ ਉਹੀ ਚੀਜ਼ ਐ ਨਾ ਬਸ ਫੇਰ ਤੁਸੀਂ ਇਹ ਅਗਰ ਭੁੱਖ ਵੀ ਲੱਗੀ ਐ ਨਾ ਤੁਹਾਨੂੰ ਤੁਸੀਂ ਹੈਲਦੀ ਭੋਜਨ ਖਾਓ ਜਿਵੇਂ ਜੂਸ ਹੋ ਗਿਆ, ਗੰਨੇ ਦਾ ਜੂਸ ਹੋ ਗਿਆ ਜਾਂ ਫਿਰ ਫਰੂਟ ਚਾਟ ਹੁੰਦੀ ਐ ਉਹ ਖਾ ਲੋ। ਹਾਂ, ਇੱਕ ਹੁੰਦੀ ਐ ਮੋਠ ਚਾਟ ਉਹ ਵੀ ਬਹੁਤ ਬੈਨੀਫਿਸ਼ ਕੇ ਲਾਉਂਦੀ ਐ ਸਾਡੀ ਬੋਡੀ ਲਈ ਹਾਂ, ਕਿਉਂਕਿ ਉਹਦੇ ਚ ਜਿਹੜੀ ਦਾਲ ਹੁੰਦੀ ਐ ਨਾ ਦਾਲ ਬਹੁਤ ਸਾਰੇ ਮਿਨਰਲ ਵਿਟਾਮਿੰਨਸ ਹੁੰਦੇ ਆ ਜਿਹੜੀ ਮੋਠ ਦੀ ਦਾਲ ਹੁੰਦੀ ਐ ਤੇ ਉਹ ਸਾਡੇ ਸਰੀਰ ਦੇ ਲਈ ਨੁਕਸਾਨਦਾਇਕ ਨਈ ਉਹ ਤੇ ਭਾਵੇਂ ਤੁਸੀਂ ਨਾ ਘਰ ਵੀ ਮੰਗਾ ਕੇ, ਬਣਾ ਕੇ ਖਾ ਸਕਦੇ ਓ। ਤੁਸੀਂ ਮੋਠਾਂ ਨੂੰ ਭਿਗੋ ਭ ਭਿਗੋ ਕੇ ਰੱਖ ਦੋ।
ਨਈ ਐ ਜਿਹੜੀ ਉਹਨਾਂ ਨੇ ਆਪਣਾ ਮੈਨੂੰ ਦੱਸਿਆ, ਦਈ ਦੇ ਵਿੱਚ ਛਿਲਕਾ ਖਾ ਕੇ ਖਾਏ, ਠੀਕ ਹੋ ਜਾਂਦਾ ਇਹਦੇ ਨਾਲ?
ਹਾਂਜੀ-ਹਾਂਜੀ, ਬਿਲਕੁਲ ਠੀਕ, ਫ਼ਰਕ ਪਏਗਾ। ਵੈਸੇ ਵੀ ਇਸਬਗੋਲ ਦਾ ਛਿਲਕਾ ਤੇ ਡਾਇਜੈਸ਼ਨ ਪ੍ਰੋਬਲਮ ਵਾਸਤੇ ਤੇ ਬਹੁਤ ਵਧੀਆ ਹੁੰਦੈ। ਉਹਨੂੰ ਅਗਰ ਤੁਸੀਂ ਅਗਰ ਤੈਨੂੰ ਮਤਲਬ ਲੂਜ ਮੋਸ਼ਨ ਲੱਗੇ ਐ ਤਾਂ ਵੀ ਇਸਬਗੋਲ ਦੱਸਦੇ ਐ। ਇਨ ਕੇਸ ਤੁਹਾਨੂੰ ਡਾਇਜੈਸ ਨੀ ਹੋ ਰੀ ਤੁਹਾਨੂੰ ਅਗਰ ਅਹ ਕਬਜ਼ ਦੀ ਸਮੱਸਿਆ ਹੋ ਗਈ ਐ, ਤਾਂ ਵੀ ਤੁਸੀਂ ਮਤਲਬ ਅਹ ਇਸਭਘੋਲ ਦਾ ਤੁਾਨੂੰ ਨਾ ਡਾਕਟਰ, ਜਿਹੜਾ ਦੇਸੀ ਨੁਕਸਾ ਏ ਨਾ ਉਹ ਦੱਸਣਗੇ ਕਿ ਇਸਬਗੋਲ ਖਾਓ। ਬਸ ਇਸਬਗੋਲ ਨਾਲ ਫ਼ਰਕ ਜ਼ਰੂਰ ਪੈਂਦਾ। ਹਾਂਜੀ-ਹਾਂਜੀ ਦੇ ਸੀਗੀ, ਅਹ ਤੁਸੀਂ ਅਗਰ ਦੂਜੇ ਡਾਕਟਰਸ ਕੋਲ ਵੀ ਜਾ ਜਾਓਗੇ ਨਾ, ਓ ਵੀ ਕਈ ਵਾਰੀ ਈਸਬਗੋਲ ਦੇ ਦਿੰਦੇ ਆ। ਹਾਂ, ਆਪਣੀ ਮੈਡੀਸਿਨ ਤੇ ਦੇਂਦ ਦੇ ਹੀ ਆ, ਦੇਖੋ ਹੁਣ ਮੈਡੀਸਨ ਖਾਧੀ ਹੋਏਗੀ, ਥੋੜਾ ਬਹੁਤਾ ਫਰਕ ਤੇ ਪਿਆ ਹੀ ਹੋਣਾ ਤੁਹਾਨੂੰ ਵੀ।
ਨਹੀਂ ਥੋੜਾ ਜਿਹਾ ਫਰਕ ਤੇ ਪਿਆ, ਬਟ ਉਹ ਚੀਜ਼ ਨੀ ਰਹਿੰਦੀ ਨਾ। ਜਿਵੇਂ ਆਪਣਾ ਖਾਣਾ ਹੋਵੇ ਕੁਛ, ਇੱਕ ਦੋ ਦਿਨ ਤੇ ਤੰਗ, ਤੰਗ ਹੁੰਦਾ ਨਾ ਬੰਦਾ। ਉਨੇ ਬਸ ਇਹੀਓ ਕਿਹਾ ਹੈ ਬਈ ਤਲੀ ਚੀਜਾਂ ਮਤ ਖਾਓ। ਉਹ ਥੋੜਾ ਨੁਕਸਾਨ ਦਿੰਦੇ । ਤੁਸੀਂ ਵੀ ਅੱਗੋਂ ਕਹਿ ਤਾ ਬਈ ਹਾਂ ਬਈ ਬਾਹਰ ਦੀ ਚੀਜ਼ ਖਾਧੀ, ਦਈ ਠੀਕ ਗੱਲ ਕੀਤੀ। ਆ ਵੀ ਗੱਲ ਸਹੀ ਏ।
ਓਹੀ ਬਾਜ਼ਾਰ ਦਾ, ਹਾਂਜੀ ਬਾਜ਼ਾਰ ਦਾ ਉਹੀ ਭੋਜਨ ਖਾਓਗੇ 'ਤੇ ਐਵੇਂ ਈ ਨਾ ਦਿ ਖਾ ਰਹੇ ਸੀ ਨਾ, ਇੱਕ ਛੋਟਾ ਜਿਹਾ ਨਿਊਜ ਚੈਨਲ ਚ ਦਿਖਾ ਰਹੇ ਸੀ, ਛੋਟੇ ਜਿਹੇ ਬੱਚੇ ਨੇ ਚੌਮਿਨ ਖਾ ਲਏ ਸੀ, ਚੌਮਿਨ ਖਾ ਲਏ ਉਹਨੇ, ਚਬਾਏ ਤੇ ਹੈ ਨੀ । ਤੇ ਉਹ ਬੜਾ ਪਰੇਸ਼ਾ ਸ਼ਾਨ ਜੀ, ਇੱਕ ਮਹੀਨਾ ਪਰੇਸ਼ਾਨ ਰਹੇ, ਡਾਕਟਰਾਂ ਕੋਲ ਚੱਕਰ ਲਗਾਉਂਦੇ ਰਹੇ ਜੀ । ਕੋਈ ਸੋਲਿਊਸ਼ਨ ਹੀ ਨਹੀਂ ਜੀ । ਉਹਦੀ ਤੇ ਇੱਧਰ ਦਰਦ ਵੱਧਦੀ ਗਈ, ਵੱਧਦੀ ਗਈ । ਤੇ ਉਹਦੇ ਫੂਡ ਪਾਈਪ ਵਿੱਚੋਂ ਨਾ ਚੋਮਿਨ ਪੂਰੇ ਸਾਬੁਤ ਦੇ ਸਾਬੁਤ ਨਿਕਲੇ ਹੋਏ ਨੇ। ਤੇ ਉਹ ਨਿਊਜ਼ ਆਈ ਦੀ ਸੀ, ਬਹੁਤ ਉਹਦਾ ਫਿਰ ਅਪਰੇ ਓਪਰੇਟ ਕੀਤਾ ਉਸੇ ਟਾਈਮ ਨਾ ਡਾਕਟਰਸ ਨੇ, ਜਿਵੇਂ ਹੁਣ, ਪਹਿਲੇ ਤੋ ਫੈਮਿਲੀ ਡਾਕਟਰ ਨੂੰ ਵਿਖਾਂਦੇ ਰਹੇ, ਉਹਨੇ ਦਵਾਈਆਂ ਦਿੱਤੀਆਂ, ਕੁ ਫ਼ਰਕ ਨਹੀਂ ਪਿਆ ਜੀ । ਫਿਰ ਦੂਸਰੇ ਕੋਲ ਲੈ ਕੇ ਗਏ, ਬਈ ਸਪੈਸ਼ਲਿਸਟ ਕੋਲ ਤੇ ਤਾਂ ਜਾ ਕੇ ਪਤਾ ਲੱਗਿਆ ਕਿ, ਕੀ ਪ੍ਰੋਬਲਮ ਏ । ਤੇ ਐਸ ਕਰਕੇ ਨਾ ਸਾਨੂੰ, ਐ ਜਿਹੜੀ ਵ ਬਾਹਰ ਦੀਆਂ ਚੀਜ਼ਾਂ ਨੇ, ਇਹਨੂੰ ਘੱਟ ਤੋਂ ਘੱਟ ਹੀ ਖਾਣਾ ਚਾਹੀਦਾ।
ਅੱਛਾ-ਅੱਛਾ- ਅੱਛਾ।
ਹੋਰ ਤੁਸੀਂ ਵੀ ਹੁਣ ਘੱਟ ਕਰੋ।
ਠੀਕ ਏ ਫਿਰ ਆਪਣਾ, ਜਿੱਦਾਂ ਵੀ ਹੋਏਗਾ। ਫਿਰ ਮੈਨੂੰ ਅੱਗੋਂ ਧਿਆਨ ਰਹੇਗਾ।
ਹਾਂ ਹਾਂਜੀ-ਹਾਂਜੀ, ਚਲੋ ਫਿਰ ਠੀਕ ਏ ਜੀ। ਕੋਈ ਨੀ ਤੁਸੀਂ ਆਪਣਾ ਦਵਾਈ ਖਾਓ, ਧਿਆਨ ਰੱਖੋ ਜੀ। ਆਰਾਮ ਕਰੋ ਥੋੜੀ ਦੇਰ, ਹਾਂ। ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ।